ਹੈਲੋ
ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ। ਹਾਂਜੀ, ਹੋਰ ਕੀ ਹਾਲ ਨੇ?
ਵਧੀਆ ਤੁਸੀਂ ਸੁਣਾਓ
ਬਸ ਬੈਠੀ ਸੀ
ਅੱਛਾ
ਹਾਂਜੀ ਹਾਂਜੀ
ਅੱਜ ਤੇ ਮੌਸਮ ਠੰਡਾ ਹੋ ਰੱਖਿਆ ਬਹੁਤ
ਹਾਂਜੀ ਏਧਰ ਵੀ ਮਤਲਬ ਮੌਸਮ ਵਧੀਆ ਹੋ ਜਾਂਦਾ ਨਾ ਮਤਲਬ ਹਵਾ ਵਗੈਰਾ ਵਧੀਆ ਚੱਲ ਰਹੀ ਆ ਇੱਥੇ। ਦੁਪਹਿਰੇ ਆ ਆਪਣੇ ਉਹ ਧੁੱਪ ਧਾਪ ਨੀਂ ਟਰੀਵਸੀ ਆਲ਼ਾ ਗਰਮੀ ਵਾਲਾ ਹੋਇਆ ਸੀ ਤੇ ਸਵੇਰੇ ਮੌਸਮ ਅੱਛਾ ਰਹਿੰਦਾ ਸਵੇਰੇ ਸ਼ਾਮੀ ਥੋੜ੍ਹਾ ਠੰਡਾ ਹੋਇਆ ਹੁੰਦਾ ਮੌਸਮ ਨਾ ਇਧਰ
ਅੱਛਾ
ਹੂੰ ਹੋਰ ਤੁਸੀਂ ਰੋਟੀ ਰੁਟੀ ਖਾ ਲਈ।
ਹਾਂਜੀ ਜੀ ਨਹੀਂ ਮੈਂ ਰੋਟੀ ਜੀ ਹਲੇ ਨਹੀਂ ਖਾ ਦੀ ਮੈਂ ਦਾਲ ਨੂੰ ਤੜਕਾ ਲਾਇਆ ਜੀ
ਹਾਂਜੀ
ਦਾਲ ਨੂੰ ਤੜਕਾ ਈ ਲਗਾ ਕੇ ਆਈ ਸੀ ਬਸ ਲੇਟ ਖਾਂਦੇ ਆ ਰੋਟੀ।
ਅੱਛਾ ਤੁਹਾਡੇ ਇੱਥੇ ਲੇਟ ਖਾਂਦੇ ਹੋਣੇ ਨਾ ਤੁਹਾਡੀ
ਹੂੰ ਲੇਟ ਹੀ ਆਂ ਦੇ ਪਾਪਾ ਮੇਰੇ ਫਿਰ
ਆਪਾਂ ਤੇ ਖਾ ਵਗੈਰਾ ਖਾ ਕੇ ਬੈਠੇ ਹੋਏ ਸੀ ਅੱਜ ਸਗੋ ਅਸੀਂ ਸੋਨ ਚ ਲੇਟ ਹੋ ਗਏ ਹਾਂ ਤੇ ਅਸੀਂ ਨੌ ਵਜੇ ਤੱਕ ਸੋ ਜਾਂਨੇ ਹਾਂ ਅਸੀਂ ਆਪਣਾ ਨਾ
ਅੱਛਾ।
ਹੂੰ ਉਹ, ਦੀ ਆਏ ਹੋਏ ਨੇ ਨਾ, ਤੇ।
ਹਾਂ ਫਿਰ ਬੱਚੇ ਵੀ ਹੈ
ਹਾਂਜੀ ਉਹ ਆਏ ਹੋਏ ਨੇ ਤੇ ਫੇਿਰ ਉਹਨਾਂ ਦਾ ਆਪਣਾ ਉੱਥੇ ਬਣਿਆ ਕਿ ਦਸ ਗਿਆਰਾਂ ਵਜੇ ਤੱਕ ਉਹਨਾਂ ਨੇ ਹੋਣਾ ਹੈ, ਤੇ ਤਾਂ ਫਿਰ ਉਹਨਾਂ ਕਰਕੇ ਕਿ ਸਾਨੂੰ ਵੀ ਜਾਗਣਾ ਪੈਂਦਾ ਫਿਰ ਅੱਛਾ ਹੈ ਨਾ ਉਹਨਾਂ ਨੂੰ ਮਨਾ ਨਹੀਂ ਕੀਤਾ ਜਾ ਸਕਦਾ
ਨਹੀਂ ਫੇਰ ਉਹ ਦਾ
ਉਹਨਾਂ ਦੀ ਕਰਨੀਆਂ ਪੈਂਦੀਆਂ ਫਰਮਾਇਸ਼ਾਂ ਪੂਰੀਆਂ, ਨਹੀਂ ਸਾਡੀਆਂ ਤੇ ਐ ਨੀ ਹਾਂ ਹਾਂ ਮੈਂ ਕਿਹਾ, ਸਾਡੀਆਂ ਤੇ ਇੰਨੇ ਵਜੇ ਨਾਲ ਅੱਧੀ ਨੀਂਦਰ ਪੂਰੀ ਹੋਏ ਦੀ ਹੁੰਦੀ ਹੈ
ਹਾਂ ਹਾਂ, ਕਈਆਂ ਨੂੰ ਹੈਬੀਤ ਹੋ ਜਾਂਦੀ ਹੈ
ਹਾਂਜੀ
ਬਸ ਪਾਪਾ ਮੇਰੇ ਲੇਟ ਖਾਂਦੇ ਐ, ਬਹੁਤ ਇਸ ਵਜ੍ਹਾ ਤੋਂ ਫੇਿਰ ਸਾਨੂੰ ਇੱਕ ਵੱਜ ਜਾਂਦਾ ਇੱਕ ਇੱਕ, ਕਦੀ ਕਦੀ ਦੋ ਵੀ ਵੱਚ ਜਾਂਦੇ ਆ ਸਾਨੂੰ
ਹੋ ਜਾਂਦਾ ਕਈ ਵਾਰ ਨਾ ਫਿਰ ਮਤਲਬ ਆਪਣਾ ਕੰਮ ਦੇ ਹਿਸਾਬ ਨਾਲ ਖਰਚੇ ਟਾਈਮਿੰਗ ਵਗੈਰਾ ਹੋ ਜਾਂਦੀ ਹੈਗੀ
ਬਸ ਐ ਔ ਹੀ ਫ਼ਰਕ
ਜੋ ਰਹਿੰਦਾ ਐ ਹੂ
ਹੁਣ ਸਵੇਰੇ ਫਿਰ ਉੱਠਦੇ ਵੀ ਲੇਟ ਆ, ਫਿਰ ਤੁਸੀਂ ਸਭ ਜਲਦੀ ਉੱਠਦੇ ਹੋਣੇ ਆ
ਹਾਂਜੀ ਆਪਣਾ ਅਸੀਂ ਉੱਠ ਜਾਂਨੇਂ ਆਂ, ਪੰਜ ਛੇ ਵਜੇ ਤੱਕ ਉੱਠ ਜਾਂਨੇਂ ਆ ਅਸੀਂ
ਤਾਂ ਸਾ ਅਸੀਂ ਨਹੀਂ ਉੱਠ ਸਕਦੇ
ਛੇ ਵਜੇ ਤੱਕ ਤਾਂ ਅਸੀਂ ਚਾਹ ਚੂ ਪੀ ਲੈਣੇ ਹਾਂ
ਅੱਛਾ
ਹਾਂਜੀ ਕਿਉਂਕਿ ਪਾਪਾ ਉੱਠਦੇ ਆ ਨਾ ਸਵੇਰੇ ਚਾਰ ਵਜੇ ਨਾਲ, ਪਾਪਾ ਉਠਦੇ ਆ ਫਿਰ ਮੰਮਾ ਮੰਮਾ ਉੱਠਦੇ ਨੇ, ਫੇਰ ਜੇ ਦੋਨੋਂ ਉੱਠ ਜਾਣ ਫੇਰ ਮੈਂ ਵੀ ਉੱਠ ਜਾਂਨੀ ਆ
ਨਹੀਂ ਐ ਵੀ ਚਲੋ ਸਹੀ ਹੈ
ਹਾਂਜੀ
ਹੁਣ ਪੈਰੈਂਟਸ ਦੀ ਜਿਵੇਂ ਜਿੱਦਾਂ ਦੀ ਪੇਰੈਂਟਸ ਨੂੰ ਆਦਤ ਐ ਓਦਾਂ ਫਿਰ ਤੁਹਾਨੂੰ ਬੱਚਿਆਂ ਨੂੰ ਵੀ ਪਾਦੀ ਹੈ ਸਾਡਾ ਸੀਨ ਕੁਛ ਹੋਰ ਫਿਰ
ਉਥੇ ਬੜੇ ਮੂਡ ਨਾਲ, ਉਹਨਾਂ ਦਾ ਰੂਟੀਨ ਬਣਿਆ ਓਦਾਂ ਹੀ ਉਹ ਬੱਚਿਆਂ ਦਾ ਬੱਚੇ ਵੀ ਨੀ ਸੁਣਦੇ ਪਹਿਲਾਂ ਮਤਲਬ ਜਨਾ ਇਹਨਾਂ ਨੂੰ ਕਈ ਵਾਰ ਕੋਸ਼ਿਸ਼ ਕਰੋ ਨਾ ਤੇ ਚੱਲ ਬੱਚਿਆਂ ਨੂੰ ਪਹਿਲਾਂ ਥੋੜ੍ਹੀ ਦੇਰ ਪਹਿਲਾਂ ਰੋਟੀ- ਰਾਟੀ ਗਵਾ ਲਉ ਤੇ ਛੋਟੇ ਹੀ ਓ ਮੂੰਹ ਚੋਂ ਬਾਹਰ ਕੱਢ ਦਿੰਦੇ ਵੀ ਨਹੀਂ ਦਾ ਨਹੀਂ ਮਨ ਹੈਗਾ ਤਸੀਂ ਕਿਉਂ ਜਬਰਦਸਤੀ ਖਵਾਈ ਜਾ ਰਹੇ ਹੋ
ਅੱ ਛਾ।
ਉਹ ਛੋਟਾ ਮੁੰਡਾ ਹੈਗਾ ਨਾ ਉਹਨਾਂ ਦਾ ਤੇ ਉਹਨਾਂ ਨੂੰ ਕਦੀ ਵੀ ਟੈਮ ਖਵਾ ਦੋ ਜੇ ਨਹੀਂ ਮਨ ਹੋਏ ਨਾ ਜਬਰ ਦੱਸੀ ਵੀ ਡਾਟ ਡੂਟ ਕੇ ਖੁਆ ਦੋ ਨੀ ਖਾਂਦਾ ਚਿੱਕਾ ਮਾਰਦਾ ਵੀ ਕਿਉਂ ਖੁਆ ਰਹੇ ਹੋ ਮੈਨੂੰ ਮੈਨੂੰ ਕਹੇਗਾ ਮੈਨੂੰ ਅਹ ਮੈਨੂੰ ਮਾਸੀ ਨੀ ਨਾ ਬੋਲਦੇ ਮੈਨੂੰ ਬੋਲਦਾ ਕੈਟੀ ਤੇ ਕਏਗਾ ਅਗਰ ਜ ਮੈਂ ਖਵਾਉਨੀ ਹੈਗੇ ਇਹਨੂੰ ਜਦ ਇੱਥੇ ਆਦੇ ਆਉਂਦੇ ਨੇ ਨਾ ਤੇ ਇਹਨਾਂ ਦੀ ਰੋਟੀ -ਰਾਟੀ ਖਵਾਣੀ ਇਹਨਾਂ ਨੂੰ
ਡਿਊਟੀ ਲੱਗ ਜਾਂਦੀ ਏ ਸੀਰੀਅਸਲੀ ਮੈਂ ਹੁਣ ਮੇਰਾ ਵੀ ਇਹੀ ਹਾ ਲ ਐ ਪਤਾ।
ਕਿਧਰੇ ਇਹਨਾਂ ਨੂੰ ਲੈ ਕੇ ਜਾਣਾ ਉਹ ਮੇਰੀ ਡਿਊਟੀ ਹੈਗੀ ਆ ਤੇ ਚੁੱਕਣਾ ਇਹਨਾਂ ਨੂੰ ਸਕੂਟੀ ਤੇ ਲੈ ਕੇ ਜਾਣਾ ਇਹਨਾਂ ਨੂੰ ਰੋਟੀ ਖਵਾਉਣੀ ਇਹਨਾਂ ਨੂੰ ਨਹਾਣਾ ਧੋਣਾ ਸਾਰਾ ਮੇਰੀ ਜਿੰਮੇਦਾਰੀ ਆ ਤੇ ਜੇਕਰ ਕਿਤੇ ਡਾਟ ਡੂਟ ਕੇ ਖਵਾ ਦੋ ਨਾ ਚ ਫੋਨ ਦੇ ਕੇ ਖਵਾ ਦੋ ਤੇ ਕਹਿਣਗੇ ਕੈਟੀ ਨੋ ਪਲੀਸ ਨੋ ਪਲੀਸ
ਅੱਛਾ।
ਫਿਰ ਬੜਾ ਪਿਆਰਾ ਬੋਲਦੇ ਹੈਗੇ ਬੱਚੇ ਨਾ ਇੰਨਾ ਮਤਲਬ ਮਾਸੂਮੀਅਤਲ ਬੋਲਦੇ ਨੇ ਕਿ ਇਹਨਾਂ ਨੂੰ ਡਾਟਨ ਨੂੰ ਵੀ ਜੀਅ ਨੀ ਕਰਦਾ।
ਅੱਛਾ।
ਜੇਕਰ ਕਿਤੇ ਗੁੱਸਾ ਵੀ ਚੜਿਆ ਤਾਂ ਹੋਏ ਨਾ ਇਹਨਾਂ ਦੀ ਸ਼ਕਲ ਵੇਖਿਆ ਹਾਸਾ ਜਿਹਾ ਨਿਕਲ ਜਾਂਦੈ
ਅੱਛਾ।
ਬੜੇ ਪਿਆਰੇ ਲੱਗਦੇ ਨੇ ਬੱਚੇ ਕੋਈ ਵੀ ਹੋਏ ਬੱਚਾ-ਬੱਚਾ ਬੜਾ ਪਿਆਰਾ ਲੱਗਦਾ ਹੈਨਾ
ਹਾਂ।
ਬ ਚੇ ਬੜੇ ਪਿਆਰੇ ਲੱਗਦੇ ਨੇ।
ਪਿਆਰੇ ਹੋ ਹੁੰਦੇ ਆ ਕੁਛ ਇਹਨਾਂ ਦੀ ਗੱਲਾਂ ਹੁੰਦੀਆਂ ਨਾ ਜੋ ਉਹ ਕਰਦੇ ਤੋਤਲਾ ਕੇ ਥੋੜਾ ਜਾ ਉਹ ਜ਼ਿਆਦਾ ਵਧੀਆ ਲੱਗਦੀ ਏ
ਦੀਆ ਫਿਰ ਮਤਲਬ ਡੇ ਬਾਏ ਡੇ ਨਾ ਮਤਲਬ ਨਵੀਂ-ਨਵੀਂ ਕੰਮ ਮ ਤਲਬ ਨਵੀਂ- ਨਵੀਂ ਚੀਜ਼ਾਂ ਹਰਕਤਾਂ ਲੱਭ ਕੇ ਤਾਂ ਨੀ ਕਿਥੋ ਇਹਨਾਂ ਦਾ ਦਿਮਾਗ ਚੱਲ ਦਾ ਹਨਾ ਮਤਲਬ ਹਰ ਦੂਜੇ ਦਿਨ ਕੋਈ ਨਵੀਂ ਚੀਜ਼ ਕਰਦੇ ਨੇ ਹਨਾ
ਹਾਂ ਮੇਰੀ ਸਿਸਟਰ ਦੀ ਕੁੜੀ ਹੈ ਨਾ ਉਹ ਬਹੁਤ ਮਤਲਬ ਬਹੁਤ ਜਿਆਦਾ ਕਰਦੀ ਓ ਉਹਨੇ ਆਪਣੇ ਪਾਪਾ ਨੂੰ ਆਪਣੇ ਪਾਪਾ ਨੂੰ ਹੱਥ ਨੀ ਲਗਾਉਣ ਦਿੰਦੀ। ਮੇਰੇ ਸਿਸਟਰ ਨੂੰ ਬੈਠਣ ਨੀ ਦਿੰਦੀ ਕੋਲ ਮੈਨੂੰ ਵੀ ਨੀ ਮੈਨੂੰ ਉਥੇ ਬੋਲਣ ਹੀ ਨੀ ਦਿੰਦੀ ਮੇਰੇ ਪਾ ਮੇਰੇ ਪਾਪਾ ਐ ਬੜੀ ਛੋਟੀ ਜੀ ਐ ਬਹੁਤ
ਆਪਣੇ ਐਵੇ ਦੀ ਪਹਿਲਾਂ ਦੀ ਦੀ ਕੁੜੀ ਹੈਗੀ ਸੀ ਨਾ ਮੇਰੇ ਉਹਨਾਂ ਦੀ ਛੋਟੀ ਕੁੜੀ ਸੀਗਾ ਤੇ ਉਹਨਾਂ ਨੂੰ ਬੜਾ ਸ਼ੌਕ ਹੈਗਾ ਸੀ ਨੱਚਣ ਦਾ, ਜਾਣੀਆਂ ਪਾਉਣ ਦਾ ਟੀਚਰ ਬਨਨ ਦਾ, ਤੇ ਹੁਣ ਉਹਨਾਂ ਐਡਮਿਸ਼ਨ ਕਰਾਇਆ ਹੋਇਆ। ਜਾਣਾ ਸਕੂਲੇ ਬੱਚੇ ਦਾ। ਤੇ ਉਥੇ ਸਾਰੇ ਮੈਨੂੰ ਫੋਨ ਕਰਕੇ ਕਿ ਕਹਿੰਦੀ ਕੱਟੀ। ਮੁਝੇ ਨਾ ਸਭ ਕਹਿ ਮਤਲਬ ਕਿੱਦਾ ਕੋਈ ਨੀ ਬੋਲਦੇ ਹੈ ਆਪ ਆਪ ਨਾ, ਤੇ, ਬੜੇ ਪਿਆਰੇ ਲੱਗਦੇ ਨੇ ਮਤਲਬ ਡੇ ਬਾਏ ਡੇ ਇਹ ਨਵੀਂ ਹਰਕਤ ਤਾਂ ਇਹਨਾਂ ਨੇ ਕਰਨੀ ਆ।
ਅੱਛਾ, ਉਹ ਕਰਜ਼ੀ ਹੋਣੀ ਹੈ ਨਾ
ਹਾਂ, ਫਿਰ ਜੇਕਰ ਇਹ। ਮਹੀਨਾ ਰਹਿਣ ਇਹਨਾਂ ਨੇ ਆਉਨਾ ਹੁੰਦਾ ਜੇਕਰ ਕਿਤੇ ਚਲੇ ਜਾਣਾ।
ਨਹੀਂ ਪਤਾ, ਹਾਂ ਇਹ ਤੇ ਗੱਲ ਹੈ, ਹੁਣ ਮੈਂ ਰਹਿ ਕੇ ਆਈ ਹਾਂ ਨਾ। ਮੈ ਡੇਢ ਮਹੀਨਾ ਮੈਂ ਬਹੁਤ ਮਤਲਬ ਉਹ ਬਹੁਤ ਰੋਇਆ ਮੇਰੀ ਸਿਸਟਰ ਦਾ ਬੇਟਾ ਮਤ ਜਾਓ ਮਾਸੀ ਮਤ ਜਾਓ ਮੇਰੇ ਪਾਸ ਰਹੋ। ਸਾਰਾ ਫਲੈਟ ਉਹਨੇ ਇਕੱਠਾ ਕਰ ਰੋ ਰੋ ਕੇ ਫਿਰ ਮੇਰਾ ਹੀ ਮਨ ਨੀ ਲੱਗਿਆ, ਮੈਂ ਫਿਰ ਸਾਰੇ ਰਸਤੇ ਰੋਂਦੀ ਆਈ ਮੇਰੇ ਪੇਰੈਂਟਸ ਮੈਨੂੰ ਫੋਨ ਕਰੀ ਜਾ ਰਹੇ ਆ ਰੋ ਕਿਉ ਰਹੀਏ ਕੱਲੀ ਏ ਕੁਛ ਹੋ ਗਿਆ ਫੇਰ ਉਹ ਇੱਕ ਅਟੈਚਮੈਂਟ ਬਹੁਤ ਅਲੱਗ ਹੁੰਦੀ ਹੈ। ਇੱਕ ਮਾਸੀ ਬਣਨ ਨਾਲ ਇਦਾ ਵੀ ਫੀਲ ਹੁੰਦਾ ਕਿ ਅਸੀਂ ਇਹਨਾਂ ਦੀ ਮਾਂ। ਵੀ ਹੈ। ਕਿਆ।
ਹਾਂ। ਪੀਲ ਫੀਲ ਅਲੱਗ
ਫੀਲਿੰਗ ਮੈਨੂੰ ਸੀਰੀਅਸ ਇਨੀਂ ਮੰਮੀ ਵਾਲੀ ਫੀਲਿੰਗ ਆਉਂਦੀ ਆ। ਮੈਂ ਉਹਨਾਂ ਨੂੰ ਬੋਲਦੀ ਆਪਣੇ ਬੱਚਿਆਂ ਨੂੰ ਕਿ ਮੇਰਾ ਬੇਟਾ ਮੇਰੇ ਬੇਟੇ ਸੇ ਬਾਤ ਕਰਾਓ। ਉਹਨਾਂ ਨੂੰ ਵੀਡੀਓ ਕਾਲ ਕਰਨੀ ਹੈ, ਇਹੀ ਬੋਲਣਾ ਉਹਨਾਂ ਨੂੰ ਮੈਂ। ਮੇਰੀ ਬਹੁਤ ਅਟੈਚਮੈਂਟ ਬਹੁਤ ਅਲੱਗ ਹੈ ਇਨਾ ਨਾ।
ਬੱਚਿਆਂ ਨਾਲ ਹੋ ਜਾਂਦੀ ਹੈ, ਹਨਾ ਮਤਲਬ ਜਿਹਨੂੰ ਮਤਲਬ ਸ਼ੁਰੂ ਤੋਂ ਲੈ
ਨਹੀਂ ਆਪਣੇ ਪਤਾ ਖਾਸ ਕਰ ਆਪਣੇ ਜੋ ਭੈਣਾਂ ਹ ਪਹਿਲੀ ਬ ਪਹਿਲੀ ਭੈਣਾਂ ਦੇ ਬੱਚੇ ਹੁੰਦੇ ਨਾ ਉਹਨਾਂ ਨਾਲ ਆਪਣਾ ਜ਼ਿਆਦਾ ਬੈਠਦਾ ਹੈ।
ਹਾਂਜੀ, ਹਾਂਜੀ, ਹਾਂਜੀ ਉਹ ਤਾਂ ਹੈ। ਬੜਾ ਉਹ ਬੜੀ ਅਲੱਗ ਜਿਹੀ ਚੀਜ਼ ਹੁੰਦੀ ਆ ਉਹਨਾ ਨਾਲ ਨਾ।
ਹਾਂ
ਫਿਰ ਮਤਲਬ ਉਹ ਹੂੰ, ਹਾਂਜੀ ਉਹ ਮੂਮੈਂਟ ਬੜਾ ਅੱਛਾ ਲੱਗਦਾ ਜਦੋਂ ਮਤਲਬ। ਬੱਚੇ ਭੈਣਾਂ ਦੇ ਬੱਚੇ ਹੋਣ ਆਣ ਕੇ ਬੋਲਣ ਕਿ ਬਈ ਅਸੀਂ ਸਿਗਰਟ ਬਾ ਮਤਲਬ ਸਿਗਰਟ ਵਾਲਾ ਜਿਹੜਾ ਹੁੰਦਾ ਨਾ ਉਹ ਬੱਚੇ ਮਾਸੀ ਦਾ ਹੁੰਦਾ ਬੱਚਿਆਂ ਨਾਲ।
ਹਾਂ ਹੋਰ ਹੁੰਦਾ ਆ ਚੀਜ਼। ਹੁਣ ਫੋਨ ਕਰਕੇ ਸਿੱਧਾ ਹੀ ਉਹ ਬੋਲਦਾ ਮਾਸੀ ਮੇਰੇ ਕੋ ਜੇਹ ਲੈਣਾ ਹੈ। ਮੇਰੇ ਲੀਏ ਇਹ ਲੈ ਕੇ ਆਉਣਾ ਮੇਰੇ ਕੋ ਕਲਰ ਕਿਟ ਚਾਹੀਏ ਹੀ ਚਾਹੀਏ ਮੁਝੇ ਅੱਜ ਵੀ ਵੀਡੀਓ ਕਾਲ ਕਰੀ ਅਓ ਹੀ ਬੋਲਿਆ ਉਹੇ ਮਾਸੀ ਕਿਆ ਲਾਓਗੇ ਮੇਰੇ ਲਈ ਆਪ ਆ ਜਾਓ ਨਾ। ਰਣਵੀਰ ਚ ਉਹਦੇ ਨੋਨੇ ਹਾਊਸ ਆ ਜਾਓ ਨਾ ਆਪ ਆ ਕਿਉਂ ਨੀ ਰਏ ਉਹ ਨੋਣੇ ਮੈਨੇ ਬੋਲਾ ਮੈਂ ਆ ਰਹੀ ਹੂੰ ਮਾਮੂ ਮਿਲੂੰਗੀ ਨਾ ਕਿਹਾ ਨਹੀਂ ਆਪ ਆਤੇ ਹੀ ਤੂੰ ਨਹੀਂ ਹੋ ਨਾਨੀ ਕੋ ਭੀ ਲੇ ਆਓ ਪੈਸੇ
ਵਧੀਆ ਬਸ ਇੰਨਾ ਵਰਿਆ ਹੁੰਦਾ ਬ ਜਿੰਨਾ ਕਹੋ ਜਿੰਨਾ ਉਹ ਜਿੰਨਾ ਕਰੋ ਇਹਨਾ ਵਾਸਤੇ ਉਂਨਾ ਹੀ ਬੜਾ ਘੱਟ ਹੈ
ਹਾਂ ਮੇ ਨਾਨੂ ਬਹੁਤ ਸੋਚਦੇ ਇਹਨਾਂ ਵਾਸਤੇ ਮੇਰੇ ਨਾਨੂ ਇਹ ਬੱਚਿਆਂ ਵਾਸਤੇ ਆ
ਕਿਤੇ ਜਾਓ ਨਾ ਮਾਰਕੀਟ ਚ ਆਪਣੇ ਵਾਸਤੇ ਕੁਛ ਲੈ ਕੇ ਜਾਓ ਪਹਿਲਾਂ ਬੱਚਿਆਂ ਵਾਲੀ ਚੀਜ਼ਾਂ ਦਿਖੀ ਦੀਆਂ ਬਈ ਆ ਨਹੀਂ ਨਹੀਂ ਉਹ ਦੇਸੀ ਵਾਲ ਆਪ ਪੜਨ ਤੇ ਧਿਆਨ ਰਹਿੰਦਾ ਫਿਰ ਆਪਣਾ ਨਹੀਂ ਫਿਰ ਧਿਆਨ ਹੁੰਦਾ ਬੱਚੇ ਯਾਦ ਆਉਂਦੇ ਵੀ ਕਿਧਰ ਮਾਰਕੀਟ ਵਗੈਰਾ ਚੱਲ ਜਾਓ
ਸਹੀ ਗੱਲ ਹੈ
ਜੇਕਰ ਕਿਤੇ ਆ ਜਾਣ ਆਉਣ ਤੋਂ ਬਾਅਦ ਤਾਂ ਬਿਲਕੁਲ ਵੀ ਨਹੀਂ ਹੁੰਦਾ ਬਈ ਇਹਨਾਂ ਨੂੰ ਰੋਟੀ ਖਵਾਉਣੀ ਪਹਿਲਾਂ ਇਹ ਖਾ ਲੈਣ ਫਿਰ ਆਪਣਾ ਕਿਤੇ ਟੈਮ ਬਚੇਗਾ ਤੇ ਫਿਰ ਵੇਖ ਲਾਂਗੇ ਹਨਾ
ਹੁਣ ਮੇਰੀ ਸਿਸਟਰ ਫੋਨ ਕਰ ਮੈਂ ਓਧਰ ਸੀ ਉਹਦੇ ਕੋਲ ਨਵਾ ਦੇ ਨੂੰ ਨਵਾ ਦੇ ਕੱਪੜੇ ਪਾ ਦੇ ਚਲ ਇੱਥੇ ਚੱਲਦੇ ਆ ਉਨੂੰ ਵੀ ਬੜਾ ਸਪੋਰਟ ਹੋ ਗਿਆ ਸੀ
ਬੜਾ ਹੋ ਜਾਂਦਾ ਹਨਾ ਸਾਰਾ ਜਿਹ ਇੱਕ ਬੰਦਾ ਇੱਕ ਦੋ ਹੁੰਦਾ ਫੇਰ ਆ ਹੁੰਦਾ ਦੋ ਭੈਣਾਂ ਨਾ ਚ ਫਟਾਫਟ ਕੰਮ ਨਿਬੇੜਲਾ ਆ ਕਰਾਂਗੇ ਫੇਰ ਉਹ ਕਰਾਂਗੇ ਫਿਰ ਇੱਥੇ ਚੱਲਾਂਗੇ ਬੱਚਿਆਂ ਨੂੰ ਲੈ ਕੇ ਇਹ ਕਰਾਂਗੇ ਬੜਾ ਮਤਲਬ ਇੱਕ ਅੱਛੀ ਉਹ ਆਉਂ
ਹਾਂ ਬਟ ਐਏ ਕਿ ਵੱਡੀਆਂ ਭੈਣਾਂ ਵੀ ਆ ਜਾਂਣ ਨਾ ਫਿਰ ਬਹੁਤ ਕੱਲਾਪਨ ਮਹਿਸੂਸ ਹੁੰਦਾ
ਫਿਰ ਸਾਰੀ ਛੋਟੇ ਭੈਣ ਭਰਾ ਦਾ ਬੜਾ ਹੁੰਦਾ
ਬਸ ਇਹੀ ਕਮੀ ਮਹਿਸੂਸ ਹੁੰਦੀ ਹੋਰ ਤੇ ਕੋਈ ਕਮੀ ਨਹੀਂ ਹੈ
ਚਲੋ ਮੈਂ ਨਾ ਮੇਰੀ ਗੱਲ ਸੁਣੋ ਮੈਂ ਨਾ ਤੁਹਾਨੂੰ ਕਰਨੀ ਆ ਹਨਾ
ਹਾਂ ਹਾਂ ਕੋਈ ਨੀ
ਹਨਾ
ਹਾਂਜੀ ਓਕੇ ਸਤਿ ਸ੍ਰੀ ਅਕਾਲ